ਹੈਲੋ। ਸਤਿ ਸ਼੍ਰੀ ਅਕਾਲ ਵੀਰੇ।
ਹਾਂਜੀ, ਸਤਿ ਸ੍ਰੀ ਅਕਾਲ ਪਾਜੀ।
ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ?
ਹਾਂਜੀ, ਹਾਂਜੀ, ਸਭ ਵਧੀਆ। ਤੁਸੀਂ ਸੁਣਾਓ?
ਵਧੀਆ-ਵਧੀਆ। ਮੈਂ ਫੋਨ ਕਰਨਾ ਵੀ ਤੁਹਾਨੂੰ ਫੋਨ ਆ ਗਿਆ ਨਾ, ਨਾ।
ਅੱਛਾ-ਅੱਛਾ। ਨਹੀਂ ਮੰਨ ਲੱਗਿਆ ਸ਼ਾਇਦ ਸੋ ਗਏ ਹੋ।
ਹੋਰ ਸੁਣਾਓ।
ਘਰ ਪਰਿਵਾਰ ਸਭ ਕਿੱਦਾਂ
ਵਧੀਆ-ਵਧੀਆ, ਹੋਰ ਤੁਹਾਡੇ ਘਰ ਸਭ ਵਧੀਆ?
ਸਭ ਵਧੀਆ ਜੀ ਗਏ ਹੋਏ ਨੇ ਬਸ ਘੁੰਮਣ ਫਿਰਨ ਤੁਸੀਂ ਸੁਣਾਓ ਘਰ ਕੀ ਕਰ ਰਹੇ ਹੋ ਅੱਜ ਫ੍ਰੀ?
ਹਾਂਜੀ, ਬਸ ਦੋਸਤਾਂ ਨਾਲ ਗਏ ਦੇ ਸੀ ਦੋਸਤ ਕਹਿੰਦੇ ਕਿ ਯਮੁਨਾ ਨਗਰ ਚੱਲੋ, ਤੇ ਹੁਣ ਹੀਂ ਆਇਆ ਵਾ ਉਹਨਾਂ ਨਾਲ ਘੁੰਮ ਕੇ।
ਅੱਛਾ-ਅੱਛਾ, ਚਲੋ ਵਧੀਆ ਗੱਲ ਘੁੰਮ ਫਿਰ ਰਹੇ ਹੋ।
ਹਾਂਜੀ ਹੋਰ ਤੁਸੀਂ ਤੁਸੀਂ ਨੀ ਗਏ।
ਮੇ ਕਿਹਾ ਸ਼ਾਇਦ ਬਿਜ਼ੀ ਨੇ।
ਹਾਂ
ਹੈਲੋ।
ਹੈਲੋ। ਹੈਲੋ।
ਅ
ਮੈਂ ਕਿਹਾ ਤੁਸੀਂ ਗਏ ਨੀ ਛੁੱਟੀਆਂ ਚ ਘੁੰਮਣ ਵਗੈਰਾ।
ਮੈਨੂੰ ਲੱਗਦਾ ਤੁਹਾਡਾ ਵੀ ਵਿਚ ਨੈਟਵਰਕ ਪ੍ਰੋਬਲਮ ਹੈਗੀ ਏ।
ਰੁੱਕ ਹੈਲੋ। ਹਾਂਜੀ ਮੈਂ ਗਏੇ ਨੀ ਘੁੰਮਣ ਕਿੱਥੇ। ਹੈਲੋ। ਹੈਲੋ। ਹੈਲੋ। ਹਾਂਜੀ ਆਈ ਆਵਾਜ਼। ਨਾ ਸ਼ਾ ਨੈਟਵਰਕ ਵਾਈਫਾਈ ਲੱਗਿਆ ਦਾ ਵੇ। ਹੈਗੇ ਨੇ
ਅੱਛਾ-ਅੱਛਾ ਮੈਂ ਕੁਛ ਪ੍ਰੋਬਲਮ ਹੋ ਰਹੀ ਹੈ ਨੈਟਵਰਕ ਐਰਰ ਕਰਕੇ ਹਾਂਜੀ-ਹਾਂਜੀ ਹੋਰ ਕੀ ਵਿਚਾਰ ਹੈ ਤੁਹਾਡਾ ਡਿਨਰ ਵਗੈਰਾ ਕਰ ਲਿਆ। ਅੱਛਾ-ਅੱਛਾ।
ਹਾਂਜੀ ਬੱਚੇ ਠੀਕ ਹੋਰ ਤੁਸੀਂ ਨੀ ਗਏ ਛੁੱਟੀਆਂ ਚ ਘੁੰਮਣ ਕਿੱਥੇ।
ਮੈਂ ਬਸ ਹੁਣੇ ਆਏ ਆ ਵੀਰ ਜੀ ਘੁੰਮ ਫਿਰ ਕੇ ਦੁਪਹਿਰੇ ਨਿਕਲੇ ਸੀ ਆਊਟਿੰਗ ਵਾਸਤੇ। ਥੋੜਾ ਘੁੰਮ ਫਿਰ
ਆਹੋ ਵਧੀਆ ਗੱਲ ਐ।
ਟੂਟੇ ਹੋਏ ਆਂ, ਬਸ ਹੁਣ ਡਿਨਰ
ਵਧੀਆ ਗੱਲ ਹੈ, ਵਧੀਆ ਗੱਲ ਹੈ।
ਸਨੈਕ ਕੀ ਔਡਰ
ਹਾਂ ਹਾਂ ਵਧੀਆ ਏ ਤੇ ਤੀ ਮੈਂ ਕਹਿਣਾ ਸੀ ਕਿ ਐੱਸ ਤੇ ਹਜ਼ੂਰ ਸਾਹਿਬ ਜਾਣਾ ਸੀ ਤੇ ਅਸੀਂ ਵੀ ਚੱਲਣਾ ਨਾਲ ਫਿਰ ਦੀਵਾਲੀ ਦੇ
ਹਾਂਜੀ ਹਾਂਜੀ ਵੀਰ ਜੀ ਸਾਡੀ ਵੀ ਪਲੈਨਿੰਗ ਹੈਗੀ। ਕਿ ਏ, ਦੀਵਾਲੀ ਤੋਂ ਤ ਨੈਕਸਟ ਡੇ ਦੀ
ਬੜੀ ਮਹਾਨਤਾ ਹੈਗੀ ਨਾ ਸੰਗਤ ਬੜੀ ਜਾਂਦੀ ਹੈ।
ਹਾਂਜੀ ਹਾਂਜੀ ਹ ਸਾ ਸਾਧ ਸਾਦ ਸੰਗਤ ਵੱਧ ਰਹੀ ਹੈ। ਵੀਰ ਜੀ ਉਸ ਤਰਫ਼ ਤੇ ਦੀਵਾਲੀ ਤੋਂ ਬਾਅਦ ਤੁਸੀਂ ਫੇਿਰ ਵੀ
ਹਾਂਜੀ ਫੈਮਿਲੀ ਨਾਲ ਹੀ ਤੁਸੀਂ ਇਕੱਠੇ ਪਲੈਨ ਬਣਾਵਾਂਗੇ। ਕਿੱਥੇ ਚੱਲਾਂਗੇ।
ਹਾਂਜੀ ਹਾਂਜੀ ਵੀਰ ਜੀ ਜਦੋਂ ਮਰਜ਼ੀ ਅਗਲੇ ਅਗਸਤ ' ਜਾ ਕੇ ਟਿਕਟਾਂ ਬੁੱਕ ਹੋਣੀਆਂ ਨੇ ਓਪਨ ਹੋਣੀਆਂ। ਤਾਂ ਕਰਵਾਵਾਂਗੇ ਟਿਕਟ ਤੁਸੀਂ ਵੀ ਕਰਾਣੀ ਹੈ ਏਸੀ ਕੋਚ ਕਰਾਓਗੇ ਸਿੰਪਲ ਅੱਛਾ, ਅੱਛਾ ਅੱਛਾ ਫੇਿਰ ਠੀਕ ਹੈ ਆਪਾਂ ਤਾਂ ਇਹ ਸੀ ਕਰਾਵਾਂਗੇ ਨਾ ਤਾਂ ਕਰਕੇ ਪੁੱਛ ਰਹੇ ਸੀ ਹੋਰ ਵੀਰ ਜੀ ਆਏ ਸੀ ਤੁਹਾਡੇ ਵੱਲ
ਹਾਂਜੀ
ਉਹ ਵੀਰ ਜੀ ਆਏ ਸੀ ਜਿਹੜੇ
ਹਾਂਜੀ ਹਾਂਜੀ ਆਏ ਸੀ ਅਜ ਬੈਠ
ਹਾਂ ਉਹ ਦੱਸ ਰਹੇ ਸੀ ਉਹਨਾਂ ਨੂੰ ਅੱਛਾ ਅੱਛਾ ਉਹਨਾਂ ਦੀ ਪ੍ਰੋਬਲਮ ਹੋ ਰਹੀ ਹੈ। ਨਾ ਫੋਨ
ਹਾਂ ਹਾਂਜੀ ਹਾਂਜੀ ਸਿਮ ਨਹੀਂ ਚੱਲ ਰਿਹਾ ਉਹ ਦਾ ਉਹ ਵੀ ਬੜੇ ਪਰੇਸ਼ਾਨ ਹੋਏ ਦੇ ਨੇ ਹਾਂਜੀ ਹਾਂ ਉਹ ਵੀ ਬੜੇ ਪਰੇਸ਼ਾਨ ਹੋਏ ਨੇ
ਅੱਛਾ ਹੋਰ ਉਹਨੂੰ ਕੀ ਹੈ। ਮੈਂ ਕਿਹਾ ਨਹਾ ਸਿਮ ਲੈ ਲਓ ਉਹ ਜ਼ਿਆਦਾ ਯੂਜ ਕਰ ਰਹੇ ਉਹਨਾਂ ਨੇ ਜਾਂ ਕੁਛ ਪ੍ਰੋਬਲਮ ਹੋਈ ਨਹੀਂ ਹੈ। ਬੰਦ ਹੋ ਗਿਆ
ਅਵੇ ਜ਼ਿਆਦਾ ਹੀ ਮਤਲਬ ਮਤਲਬ ਕਿ ਜ਼ਿਆਦਾ ਹੀ ਉਹ ਕਰਦੇ ਨਾ ਯੂਜ਼ ਫੋਨ ਫੋਨ ਕਸਟਮਰ ਵਗੈਰਾ ਦੇ ਫੋਨ ਆਣੇ ਉਹਨਾ ਨੂੰ ਤਾਂ ਕਰਕੇ ਥੋੜਾ ਜਾਂ ਪਿੱਛੋਂ ਇਨਾ ਬੰਦ ਕਰਤਾ ਹੈ ਸ਼ਾਇਦ
ਪਤਾ ਨੀ ਵੀਰ ਜੀ ਇਹਦੇ ਉਹਨਾਂ ਨੂੰ ਪਤਾ ਉਹਨਾਂ ਦੇ ਕਿੰਨੇ ਕਸਟਮਰ ਹੈਗੇ ਨੇ ਜਿਹੜਾ ਇਨੇ
ਹਾਂਜੀ, ਹਾਂਜੀ।
ਐਵੇਂ ਬੀਚਾਰਿਆਂ ਦਾ ਫੂਨਸ
ਹਾਂਜੀ, ਹਾਂਜੀ ਹੋਰ।
ਹੋਰ।
ਘਰ ਸਾਰੇ ਹੋਰ ਬਸ ਮੈਂ ਡਿਨਰ ਕਰਨ ਲਗਾ ਸੀ ਬਸ।
ਅੱਛ, ਅੱਛਾ। ਆਪਾਂ ਹੀ ਬਸ ਹੁਨ ਬੈਠੇ ਆ ਮੈਂ ਕਹਿ ਰਿਹਾ ਮਿਸੀਸ ਨੂੰ ਵੀ ਕੁਛ ਓਡਰ ਕਰੋ ਹੋਰ ਜੇ ਸੋਚ ਵੀ ਏ ।
ਅੱਜ ਤੇ ਫਾਈਨਲ ਵੀ ਹੈਗਾ ਏ ਨਾ ਆਈ ਪੀ ਐਲ ਦਾ। ਤੁਸੀ ਵੇਖਦੇ ਤੁਸੀਂ ਆਈ
ਹਾਂਜੀ। ਜੀ ਮੈਂ ਨਾ ਦੇਖ
ਅੱਛਾ। ਕੇ ਓਫਰ ਲੱਗੇ ਹੁੰਦੇ ਨਾ ਅੱਜ ਬੜੇ ਜਾਦਾ ਜ਼ੋਮੇ ਟੋ ਵਗੈਰਾ ਤੇ।
ਅੱਛਾ, ਅੱਛਾ।
ਪਿਆਰੀ ਕਰਕੇ ਤੇ ਤਾਂ ਕਰਕੇ ਅਸੀਂ ਵੀ ਯਾਰਾਂ ਦੋਸਤ ਕੀਤਾ ਨੇ ਓ ਗਏ ਸੀ ਨਾ ਤੇ ਜਮੈਟੋ ਤੇ ਈ ਟੈਨ ਆਊਟ ਕੀਤਾ ਸੀ ਅਸੀ ਡੈਨੀਨ।
ਅੱਛਾ ਚਲੋ ਵਧੀਆ ਗੱਲ ਏ ਤੁਸੀਂ ਦੱਸਿਆ ਮੈਨੂੰ। ਮੈਂ ਵੀ ਦੇਖ ਨਾ ਟਰਾਈ ਕਰਕੇ ਨਾ ਔਫਰ ਵਗੈਰਾ ਕੁਛ ਕਿਉਂਕਿ ਲਾਸਟ ਟਾਈਮ ਔਡਰ ਕੀਤਾਈ ਤਾਂ ਤੇ ਕੋਈ ਔਫਰ ਹੀ ਨੀ ਆਇਆ ਸ ਜੀ ਏਹ ਸ਼ਾਇਦ ਆਈ ਤਿਲ ਕਰਕੇ ਕੋਈ ਉਹ ਔਫ
ਹਾਂਜੀ, ਹਾਂਜੀ। ਹੋਰ।
ਹੋਰ, ਤੁਸੀਂ ਕੀ ਮਗਾਇਆ?
ਮੈਂ ਵੇਖੀ ਸੀ ਤੁਹਾਡੀ ਫੋਟੋ ਤੁਹਾਡੇ ਪਾਪਾ ਦੀ ਉਹ ਸੀ ਐਮ ਨਾਲ ਕਿੱਥੇ ਗਏ ਦੇ ਸੀ ਉਹ।
ਹਾਂਜੀ, ਹਾਂਜੀ ਉਹ ਆਏ ਹੋਏ ਸੀ ਮਿਲਣ। ਹਾਂਜੀ,
ਵਧੀਆ ਗੱਲ ਏ।
ਬਸ, ਤਾਂ ਕਰਕੇ ਕਿੰਨਾ ਫਿਰ ਫੋਟੋਜ਼ ਕਰਾਈ ਦੀ ਸੀ।
ਹੋਰ
ਤੁਸੀਂ, ਕਿੱਥੋਂ ਔਡਰ ਕੀਤਾ ਸੀ?
ਜਮੈਟੋ ਤੇ ਕੀਤਾ ਸੀ ਮੈਂ ਤੇ
ਤੇ ਮੈਂ ਕਿਹਾ ਸਵਿਗੀ ਤੇ ਔਫ਼ਰ ਨੀ ਆ ਰਿਹਾ।
ਸਵਿਗੀ ਤੇ ਵੀ ਜਮੈਟੋ ਤੇ ਵੀ ਏ।
ਅੱਛਾ, ਤੇ ਮਤਲਬ ਮੈਂ ਜ਼ਿਆਦਾ ਡਿਸਕਾਊਂਟ ਕਿਸ ਚੀਜ਼, ਕਿਦੇ ਤੇ ਆ ਰਿਹਾ ਏ।
ਸਵਿਗੀ ਤੇ ਸ਼ਾਇਦ ਜ਼ਿਆਦਾ ਡਿਸਕਾਊਂਟ ਕਰ ਰਿਹਾ
ਸਵਿਗ ਕਿਤੇ ਜ਼ਰਾ ਡਿਸਕਾਊਂਟ ਏ।
ਉਹੀਓ ਮੈਂ ਦੇਖ ਰਿਹਾ ਸੀ ਮੈਂ ਕਿਹਾ ਸ਼ਬਦ ਟਰਾਏ ਕਰਨੇ ਆ ਕੁੱਛ
ਹਾਂਜੀ- ਹਾਂਜੀ,
ਤੁਸੀਂ ਕੀ ਮੰਗਵਾ ਰਹੇ ਹੋ? ਕੁਛ ਓਨਲਾਈਨ ਮੰਗਵਾ ਰਹੇ ਹੋ ਘਰ, ਘਰ ਹੀ ਡਿਨਰ ਕੁਛ ਬਣ ਰਿਹਾ ਤੁਹਾਡਾ ਮਿਸਿਜ ਬਣਾ ਰਹੀ ਹੈ।
ਮੈਂ ਸੋਚ ਰਿਹਾ ਸੀ, ਕਿਉਂਕਿ ਕੱਲ ਵੀ ਮੰਗਾਇਆ ਸੀ ਨਾ ਮੈਂ ਕੱਲ ਤੇ ਮੈਨੂੰ ਬੜਾ ਸਸਤਾ ਪਿਆ ਸੀ, ਕਿਉਂਕਿ ਮੈਂ ਇੱਕ ਬਟਰ ਚਿਕਨ ਮੰਗਾਇਆ ਸੀ ਵੈਜ ਤੇ ਰੁਮਾਲੀ ਰੋਟੀ
ਬਟਰ ਚਿਕਨ ਵੀਰ ਜੀ ਵੈਜ ਕਦੋਂ ਤ ਹੋ ਗਿਆ।
ਚਾਂਪ ਰੱਖਦੇ ਨੇ ਨਾ ਦੱਸਣ ਨੂੰ ਸਵਾਦ ਵਿੱਚ ਦ ਵੈਜ ਬਟਰ ਚ
ਅੱਛਾ, ਅੱਛਾ, ਅੱਛਾ, ਅੱਛਾ। ਤੇ ਕਿਵੇਂ ਜ ਹੈਗਾ ਉਹ ਚਾਂਪ ਟਾਈਪ
ਡੈਂਜਿਜ ਸੇਮ ਹੈ ਹਾਂ ਸੇਮ ਚੀ ਚਿਕਨ ਵਰਗਾ ਸੀ, ਗ੍ਰੇਵੀ ਵਗੈਰਾ
ਅੱਛਾ, ਅੱਛਾ ਤੇ ਪੀਜ਼ਾ ਵਗੈਰਾ ਕਿਛ ਤੀ ਦਾ
ਪੀਜ਼ਾ, ਪੀਜ਼ਾ ਤੇ ਡੋਮੀਨੋਸ ਦਾ ਹੀ ਮੰਗਾਲੀ। ਕਿਹਾ ਸੀ ਤੈਨੂੰ ਫਾਰਮ ਪੀਜ਼ਾ ਹੋ ਗਿਆ ਸਿਕਸ- ਇਨ- ਵਨ ਪੀਜ਼ਾ ਹੋ ਗਿਆ। ਉਹੀ ਅਸ ਉਹੀਓ ਬੈਸਟੋ ਹੁੰਦੇ ਨੇ ਕੀ ਫੈਮਿਲੀ ਵੱਡੀ ਨਾ ਤਾਂ ਕਰਕੇ
ਹਾਂਜੀ, ਹਾਂਜੀ ਵਟ ਤੇ ਪੀਜ਼ਾ ਮੰਗਵਾ ਲੈਂਦੇ ਉ। ਹਾਂ ਉਹ ਵੀ ਠੀਕ ਏ, ਮੈਂ ਵੀ ਦੇਖ ਰਿਹਾ ਸੀ ਮੈਂ ਨਾ ਚੱਲ ਕੁਛ ਔਫਰਸ ਤੇ ਆ ਰਹੇ ਨੇ ਇਸ ਸੈਵਨਟੀ ਪਰਸੈਂਟ ਦੇ ਬਈ ਚਲੋ ਟਰਾਈ ਕਰੀਏ।
ਹਾਂਜੀ -ਹਾਂਜੀ ਹੋਰ
ਚਾਪ ਕਿਦੀ ਉਹਦੀ ਅੱਛੀ ਐ ਸਾਨੂੰ
ਹਾਂਜੀ ਸਾਨੂੰ ਸਵਾਦ ਦੀ ਚਾਪ ਬੜੀ ਵਧੀ ਪੂਰਾ ਹਾਈਜੀਨ ਵੀ ਰੱਖਦੇ ਨੇ।
ਮਤਲਬ ਤੁਸੀਂ ਉਹਨਾਂ ਦੇ ਰੈਸ
ਹਾਂਜੀ- ਹਾਂਜੀ।
ਠੀਕ ਏ-ਠੀਕ ਏ ਹੋਰ ਉਹ ਵੀਰ ਜੀ ਕਦੋਂ ਗਏ ਨੇ ਤੁਹਾਨੂੰ ਮਿਲ ਕੇ।
ਹੋ ਗਿਆ, ਘੰਟਾ ਕੁ ਹ ਗਿਆ, ਮਤਲਬ ਕੀ ਤੇਲ ਲਗਾ ਦਿੰਦੇ ਨੇ। ਜਦੋਂ ਆਉਂਦੇ ਨੇ ਨਾ ਸਾਰਿਆਂ ਦਾ ਸਾਰੇ ਪਿੰ ਜਿੰਨੇ ਆਸੇ ਪਾਸੇ ਲ ਗਏ ਹਾਂ।
ਚਲੋ ਵਧੀਆ ਗੱਲ ਤੁਹਾਡਾ ਦਿਲ ਲਗਾਇਆ ਆ ਉਹਨਾਂ ਨੇ। ਐਵੇਂ ਜਿਹੇ ਬੰਦੇ ਹੋਣੇ
ਹਾਂਜੀ-ਹਾਂਜੀ ਹਾਂ, ਸਹੀ ਗੱਲ ਏ -ਸਹੀ ਗੱਲ ਏ।
ਤੁਹਾਡਾ ਕਿਸਮਤ ਵੱਲੋਂ ਤੁਹਾਡਾ ਮਨੋੰ
ਹਾਂਜੀ- ਹਾਂਜੀ ਤੁਸੀਂ ਆਓ ਕਦੇ ਘਰ ਅਗਾ ਉਹ ਓ ਚੱਕਰ ਮਿਸ ਸੁ ਨੂੰ ਲੈ ਕੇ ਆਓ ਕਦੀ
ਹਾਂਜੀ ਦੇ ਆਵਾਂਗੇ ਤੁਸੀਂ ਤੇ ਲਾਇਆ ਨੀ ਚੱਕਰ ਵੀਰ ਜ ਆਏ ਨੀ ਨਾ ਪਰਿਵਾਰ 'ਚ ਤੁਹਾਡੇ ਕੋਈ ਆਇਆ।
ਆਵਾਂਗੇ-ਆਵਾਂਗੇ ਅਸੀ ਵੀ ਆਵਾਂਗੇ। ਪਲੈਨ ਬਣਾਵਾਂਗੇ ਨਾ ਕਦੀ ਪਹਿਲਾਂ ਤੁਸੀਂ ਆਣਾ ਫਿਰ ਅਸੀਂ। ਜੀ ਆਵਾਂਗੇ।
ਕੋਈ ਨੀ ਆਵਾਂਗੇ ਆਪਾਂ ਤੇ ਚੱਕਰ ਲਾਉਦੇ ਰਹਿੰਦੇ ਹਾਂ ਤੁਸੀਂ ਹੋ ਕੇ ਜਾਓ ਨਾ ਮੇਲ ਕੇ
ਹਾਂਜੀ-ਹਾਂਜੀ।
ਆਪਾਂ ਸੋਚਾਂਗੇ ਹੋਰ ਘਰ ਵੱਡੇ
ਹਾਂਜੀ ਵੱਡੇ ਸਾਰੇ ਠੀਕ ਏ, ਤੇ ਹਜ਼ੂਰ ਸਾਹਿਬ ਦਾ ਪੱਕਾ ਹੈਗਾ ਨਾ ਕਦੀ ਇਕੱਠੇ ਰਹਾਂਗੇ ਫੇਰ ਅਸੀਂ।
ਹਾਂਜੀ-ਹਾਂਜੀ ਵੀਰ ਜੀ। ਜਾਵਾਂਗੇ ਇਕੱਠੇ ਜਾਵਾਂਗੇ। ਪਰ ਡੱਬਾ ਅੱਗੇ ਪਿੱਛੋਂ ਤੇ ਤੁਹਾਨੂੰ ਪਤਾ ਹੀ ਏ। ਪ੍ਰਾਈਵੇਟ ਹੈਗਾਵੇ ਸੈਕਸ਼ਨ। ਕਿਸ ਸਾਬ ਨਾਲ ਟੀਕ
ਹਾਂਜੀ-ਹਾਂਜੀ-ਹਾਂਜੀ ਮੇਰਾ ਨਾ ਫਰੈਂਡ ਹੈਗਾ ਉਹ ਲ ਦਾ ਏਜੰਟ ਹੈਗਾ ਉਹ ਤੇ ਅਸੀਂ ਉਹਦੇ ਕੋਲ ਹੀ ਕਰਾ ਦਿੰਦੇ ਹਾਂ ਪਿਛਲੀ ਵਾਰ ਵੀ ਸੀਂ ਕਰਈ ਸੀ ਤੇ ਉਹਦੇ ਕੋਲ ਹੀ ਕਰਈਆਂ ਸੀ। ਉਹ ਇਕੱਠੀਆਂ ਕਰ ਦਿੰਦਾ ਹੈ।
ਅੱਛਾ-ਅੱਛਾ ਕੋਈ ਗੱਲ ਨਹੀਂ ਤੁਸੀਂ ਕਰਾ ਲੈਣਾ ਆਪਾਂ ਤੁਹਾਨੂੰ ਪੇਮੈਂਟ ਮੈਂ ਭੇਜ ਦਾਂਗਾ ਤੁਹਾਨੂੰ ਇਕੱਠੀਆਂ ਇੱਕੋ ਬੋਕਸ ਚ ਹੋ ਜਾਆਂ ਨਾ ਇੱਕੋ ਡੱਬੇ ਚ। ਚਲੋ। ਠੀਕ ਹੈ ਵੀਰ ਜੀ, ਸਤਿ ਸ਼੍ਰੀ ਅਕਾਲ।